ਸਸ ਸ੍ਰੀ ਕਾਲ ਜੀ।
ਠੀਕ ਹੋ।
ਹਾਂਜੀ-ਹਾਂਜੀ।
ਹੋਰ ਸੁਣਾਓ। ਹੋਰ ਸੁਣਾਓ।
ਹਾਂਜੀ।
ਹੋਰ ਕਿੱਧਰ ਗਏ ਸੀ ਘੁੰਮਣ ਅੱਜ।
ਅਸੀਂ ਹਰਿਮੰਦਰ ਸਾਹਿਬ ਆਏ ਦੇ ਸੀ ਕੱਲ ਦੇ ਹਾਂਜੀ-ਹਾਂਜੀ।
ਫੇਰ ਹੋ ਗਏ ਦਰਸ਼ਨ ਵਧੀਆ।
ਹਾਂਜੀ-ਹਾਂਜੀ ਇਥੇ ਇਕ ਸੰਡੇ ਨੂੰ ਸ਼ਹੀਦਾਂ ਗੁਰਦੁਆਰੇ ਚੁਪਹਿਰਾ ਲੱਗਦਾ ਨਾ।
ਅੱਛਾ ਜੀ। ਫਿਰ ਅੱਛਾ ਤੇ ਤੁਸੀ ਫੇਰ ਹਰ ਹਫਤੇ
ਨਾ ਬਈ ਜਿਹੜਾ ਸੰਗਤ ਦਾ ਮਹੱਤਵ ਹੈਗਾ ਨਾ ਉਹ ਮਤਲਬ ਬੜਾ ਜਾਦਾ ਹੈਗਾ। ਮਤਲਬ ਅਸੀਂ ਘਰ ਬਹਿ ਕੇ ਕੱਲਿਆਂ ਵੀ ਕਲਿਆਂ ਵੀ ਅਸੀਂ ਪਾਠ ਕਰਦੇ ਪਏ ਆ ਵੀ ਉਹਦਾ ਜੋ ਮਹ ਤਮ ਨੀ ਹੈਗਾ ਜਿਨ੍ਹਾਂ ਨਾ ਸੰਗਤ ਵਿੱਚ ਬੈ ਕੇ ਹੈਗਾ, ਹਾਂਜੀ-ਹਾਂਜੀ, ਹਾਂਜੀ।
ਹ
ਇਸ ਵਾਸਤੇ ਅਸੀਂ ਕੋਸ਼ਿਸ਼ ਇਓ ਕਰੋ ਬਈ ਜਿੰਨੀ ਸੰਗਤ ਹੋ ਸਕੇ ਉਨੀ ਕਰੋ।
ਬਿਲਕੁਲ ਸੰਗਤ ਚ ਹਜ਼ਾਰਾਂ ਲੱਗੀਆਂ ਹਜ਼ਾਰਾਂ ਲੱਗੀਆਂ ਜਾਣਾ ਪਾਠ ਪੂ ਨਹੀਂ ਤੇ ਘਰ ਤੇ ਇਕ ਹੋਨਾ ਵੇ। ਉੱਧਰ ਕਹਿੰਦੇ ਨੇ ਹਜ਼ਾਰਾਂ ਹਜ਼ਾਰ ਸੰਗਤ ਹੈਗੀ ਨਾ ਤੇ ਹਜ਼ਾਰ ਗੁਣਾ ਫਲ ਮਿਲਦਾ ਹੈਗਾ।
ਹਾਂਜੀ ਬਿਲਕੁਲ ਮਿਲਦਾ ਬਿਲਕੁਲ। ਇੱਥੇ ਲੱਖਾਂ ਦੇ ਹਿਸਾਬ ਨਾਲ ਹੋ ਜਾਂਦੀ ਹੈ ਸੰਗਤ ਚੁਪਹਿਰੇ ਸ਼ਹਿਬ ਦੀ ਮਹਾਤਾ ਮਹਾਨਤਾ ਇੰਨੀ ਹੋ ਗਈ ਇਥੇ।
ਬਿਲਕੁਲ-ਬਿਲਕੁਲ ਫੇਰ ਹਰ ਸੰਡੇ ਆਦੇ ਉ ਵੀਰ ਜੀ।
ਹਾਂਜੀ ਹੋ ਗਏ ਮਤਲਬ ਪੰਜ, ਸੱਤ ਵਾਰੀ ਹੋ ਗਏ ਗੁਰੂ ਸਾਹਿਬ ਦੀ ਕਿਰਪਾ ਨਾਲ। ਹਾਂਜੀ-ਹਾਂਜੀ ਤੇ ਸ਼ਨੀਵਾਰ ਨੂੰ ਹਾਂਜੀ ਸ਼ਨੀਵਾਰ ਨੂੰ ਬੈਠੀ ਦਾ ਰਾਤੀ ਹਰਿਮੰਦਰ ਸਾਹਿਬ ਆ ਜੀ ਦਾ ਪੌਣੇ ਬਾਰਾਂ-ਬਾਰਾਂ ਵਜੇ ਤੱਕ। ਫੇਰ ਉੱਥੋਂ ਇਸ਼ਨਾਨ ਪਾਣੀ ਕਰਕੇ ਅਕਾਲ ਤਖ਼ਤ ਸਾਹਿਬ ਤੇ ਚਲੇ ਜਾ ਉਥੇ ਸੰਗਤ ਹੁੰਦੀ ਆ ਸਾਰੀ ਦਰਸ਼ਨ ਕਰਨ ਆਸਤੇ। ਤੇ ਫਿਰ ਦੋ ਵਜੇ ਕਬਾੜ ਖੁੱਲਦੇ ਆ। ਉਸ ਟਾਈਮ ਸੰਗਤ ਨਾਲ ਅੰਦਰ ਚਲੇ ਜੋ ਤੁਸੀ। ਫਿਰ ਚਾਰ ਵਜੇ ਪਾਲਕੀ ਸਾਹਿਬ ਲਿਆਂਦੇ ਅ ਹਰਿਮੰਦਰ ਸਾਹਿਬ। ਉਸ ਟਾਈਮ ਤੁਸੀਂ ਬਾਹਰ ਆ ਜਾਓ ਪਾਲਕੀ ਸਾਹਿਬ ਦੇ ਨਾਲ ਫਿਰ ਅੰਦਰ ਆ ਜਾਓ ਦਰਸ਼ਨ ਕਰਨ ਵਾਸਤੇ।
ਫਿਰ ਉਸ ਤੋਂ ਬਾਅਦ ਤੁਸੀਂ ਜਦੋਂ ਪੰਜ ਸਾਢੇ ਪੰਜ ਵਜੇ ਭੋਗ ਪਏਗਾ ਤੁਹਾਨੂੰ ਦੇਗ ਮਿਲੇਗੀ ਉਸ ਤੋਂ ਬਾਅਦ ਤੁਸੀਂ ਵਾਪਸ ਆ ਜਾਓ ਬਾਰ।
ਤੇ ਫਿਰ ਤੁਹਾਨੂੰ ਰੂਮ ਵਗੈਰਾ ਮਿਲ ਜਾਂਦਾ।
ਹਾਂਜੀ ਰੂਮ ਦਾ ਹੋ ਜਾਂਦਾ ਜੀ ਅਰੇਂਜਮੈਂਟ ਹੋ ਜਾਂਦਾ ਰੂਮ ਦਾ, ਇੱਥੇ ਬੁੱਚੋ ਵਾਲਿਆਂ ਦਾ ਸਥਾਨ ਹੈਗਾ ਨਾ ਬਾਬਾ ਕੀ ਹੈਗੇ ਉੱਥੇ, ਤੇ ਉਹ ਦੇ ਹਾਂਜੀ-ਹਾਂਜੀ ਉਹ ਦੇ ਦਿੰਦੇ ਆ ਰੂਮ। ਉਹ ਸਾਡੇ ਛੋਟੇ ਜੀਜਾ ਜੀ ਹੈਗੇ ਨ ਉਹਨਾਂ ਦੀ ਜਾਣਕਾਰੀ ਹੈਗੀ ਉਹਨਾਂ ਦੀ।
ਅੱਛਾ ਫੇਰ ਤੁਸੀ ਰੂਮ ਲੈਂਦੇ ਹੋ।
ਹਾਂਜੀ-ਹਾਂਜੀ ਫਿਰ ਉੱਥੇ ਦੋ, ਚਾਰ ਘੰਟੇ ਆਰਾਮ ਕਰ ਲਈ ਦਾ ਫਿਰ ਗਿਆਰਾਂ ਵਜੇ ਨਾ ਅਸੀ ਜਾ ਚਲੀ ਜਾ ਉੱਥੇ ਚੁਪਹਿਰੇ ਆਸਤੇ। ਉਸ ਵੇਲੇ ਸਾਡੇ ਚਾਰ, ਚਾਰ ਵਜੇ ਸਮਾਪਤੀ ਹੁੰਦੀ ਏ ਭੋਗ ਪੈਂਦਾ। ਆਪਣਾ ਲੰਗਰ ਪਾਣੀ ਛੱਕ ਕੇ ਫਿਰ ਹਰਿਮੰਦਰ ਸਾਹਿਬ ਵਾਪਸ ਆ ਜੇ। ਫਿਰ ਮੱਥਾ ਟੇਕ ਕੇ ਬਾਹਰ ਗੁਰੂ ਸਾਹਿਬ ਨੂੰ ਇਜਾਜ਼ਤ ਲੈ ਕੇ ਅਗਲੀ ਵਾਰੀ ਫੇਰ ਤੁਸੀਂ ਇਜਾਜ਼ਤ ਦੋਗੇ, ਅਸੀਂ ਫੇਰ ਆ ਜਾਂਗੇ ਹਰਿਮੰਦਰ ਸਾਹਿਬ ਅਗਲੇ ਹਫ਼ਤੇ ਫੇਰ, ਫੇਰ ਵਾਪਸ ਪੁਰਾਣੀ ਫੈਕਟਰੀ ਚਲਦੀ ਸੀ ਘਰ ਜਾਣ ਵਾਸਤੇ ਅੱਜ ਹਾਂਜੀ-ਹਾਂਜੀ, ਬੜੀ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਬੜੀ ਕਿਰਪਾ। ਤੁਸੀਂ ਮਨ ਬਣਾਇਆ ਹੈਗਾ ਤੇ ਤੁਸੀਂ ਅਪਣੇ ਆਪ ਗੁਰੂ ਸਾਹਿਨ ਉੱਦਮ ਬਖਸ਼ਣਗੇ। ਤੁਸੀਂ ਆਪਣੇ ਆਪ ਹੀ ਆ ਜਾਓ
ਬਿਲਕੁਲ-ਬਿਲਕੁਲ ਕਹਿੰਦੇ ਨੇ ਅਸੀਂ ਤਾਈ ਪ੍ਰਮਾਤਮਾ ਸਾਨੂੰ ਬੁਲਾਏਗਾ।
ਹਾਂਜੀ-ਹਾਂਜੀ। ਹਰਿਮੰਦਰ ਸਾਹਿਬ ਆਨ ਆਸਤੇ ਅਸੀਂ ਸੋਚਨੇ ਨੀ ਆਏ ਏਨਾ ਵੀ ਅਸੀਂ ਫੈਮਿਲੀ ਤਿਆਰ ਕਰੀਏ ਕਿ ਖਰਚਾ ਆਏਗਾ ਕਿਵੇਂ ਹੋਏਗਾ। ਫਿਰ ਕਿਵੇਂ ਅਰੇਂਜਮੈਂਟ ਕਰਾਂਗੇ, ਕਿੱਥੇ ਰੁਕਾਂਗੇ, ਕਿੱਥੇ ਨਹੀਂ ਰੁਕਾਂਗੇ, ਜਿੰਨਾ ਜਿੰਨਾ ਸੋਚਾਂਗੇ ਉਹਨਾ ਸੋਚਾਂ ਚ ਪਈ ਰਹਾਂਗੇ। ਹਾਂਜੀ-ਹਾਂਜੀ ਹੁਨ ਅਗਰ ਅਸੀਂ ਮਨ ਬਣਾ ਲਿਆ ਤੇ ਗੁਰੂ ਸਾਹਿਬ ਨੇ ਅਪਣੇ ਆਪ ਈ ਲੈ ਜਾਣਾ, ਕੋਈ ਟਿਕਟ ਨੀ ਬੁੱਕ ਕਰਾਣੀ, ਕੋਈ ਕੁਛ ਨੀ ਆਪੇ ਈ ਲੈ ਜਾਣਾ ਗੁਰੂ ਸਾਹਿਬ ਨੇ।
ਨਹੀਂ ਜਦੋਂ ਤੁਸੀਂ ਜਾਂਦੇ ਹੋ ਦਰਬਾਰ ਸਾਹਿਬ, ਅੱਛਾ ਜ- ਤੇਰੇ ਬੈਨ ਨੂੰ ਸੀਟ
ਫੈਮਿਲੀ ਨਾਲ ਹੋਵੇ ਫੇਰ ਤੇ, ਹਾਂਜੀ ਹਾਂਜੀ ਮਿਲ ਜਾਂਦੀ ਸੀਟ ਮਿਲ ਜਾਂਦੀ।
ਨਹੀਂ ਮੈਂ ਕਿਹਾ ਬੈਨ ਨੂੰ ਸੀਟ ਮਿਲ ਜਾਂਦੀ ਫਿਰ। ਆਯਾ ਫੈਮਲੀ ਲੈ ਕੇ ਆਨੀ ਹੋਵੇ ਤੇ ਫਿਰ, ਮਿਲ ਜਾਏਗੀ ਸੀਟ ਬਹਿਨ ਨੂੰ?
ਹਾਂ ਹਾਂਜੀ ਹਾਂਜੀ, ਬਿਲਕੁਲ ਮਿਲ ਜਾਂਦੀ ਹੈ ਫੈਮਲੀ ਨਾਲ। ਹਾਂਜੀ-ਹਾਂਜੀ ਬਿਲਕੁਲ ਕੋਈ ਦਿੱਕਤ ਨਹੀਂ ਹੈ, ਉ ਤੇ ਇੱਥੇ ਰੂਮ ਵੀ ਮਿਲ ਜਾਂਦੇ ਅਸੀਂ ਕੋਈ ਵੱਡੀ ਇਸ਼ੂ ਨਹੀਂ ਹੈਗਾ ਇਸ ਗੱਲ ਦਾ ਰੂਮ ਮਿਲ ਜਾਂਦੇ ਆ।
ਤੇ ਬਾਣੀ ਵਗੈਰਾ ਪੜ੍ਹ ਲੈਂਦੇ ਹੋ। ਬਾਣੀ ਵਗੈਰਾ ਪੜ ਹੈਲੋ ਹੰਜੀ। ਹਾਂ-ਹਾਂ, ਇਸ ਤਰ੍ਹਾਂ ਕੋਈ ਉਹ ਨਹੀਂ ਹੈਗਾ ਸਾਡਾ ਬਾਨੀ ਬਈ ਇੱਕ ਉਹ ਹੁੰਦਾ ਅਪਣਾ ਅੰਮ੍ਰਿਤ ਵੇਲਾ ਪੱਕਾ ਹੈਗਾ, ਬਈ ਹਾਂ ਅਸੀਂ ਚਾਰ ਵੱਜੇ ਉੱਠਨਾ ਕੇ ਹੋਣਾ, ਬਈ ਗੁਰੂ ਘਰ ਜਾਣਾ ਈ ਜਾਣਾ ਬਈ ਇਹ ਦੋ ਤਿੰਨ ਦਿਨ ਬਣਦਾ ਨੇਮ, ਫਿਰ ਟੁੱਟ ਜਾਂਦੇ। ਨਾਰਾਜ ਹੋਗਿਆ ਅਰਜੀ ਲਗਾਈ ਹੋਈ ਏ ਕਿ ਸਾਡਾ ਅੰਮ੍ਰਿਤ ਵੇਲੇ ਪੱਕਾ ਹੋ ਜੇ, ਤੁਸੀਂ ਦੱਸੋ ਕੁਛ ਅੰਮ੍ਰਿਤ ਪੋਣੇ ਬਾਰਾਂ। । ਬਿਲਕੁਲ ਹੈਲੋ ਹੈਲੋ ਹੈਲੋ ਹੈਲੋ ਹੈਲੋ-